ਹੈਲੋ, ਹਾਂਜੀ।
ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਜੀ।
ਹੋ ਹੋਰ ਕਿਵੇਂ ਹੋ ਤੁਸੀਂ
ਬਸ ਵਧੀਆ, ਤੁਸੀਂ ਸੁਣਾਓ।
ਅਸੀਂ ਵਧੀਆ ਹੋਰ ਕੀ ਕਰਦੇ ਸੀ ਤੁਸੀਂ।
ਹੈਲੋ।
ਹੈਲੋ, ਹਾਂਜੀ-ਹਾਂਜੀ ਆ ਰਹੀ ਹੈ ਜੀ।
ਹੈਲੋ।
ਹਾਂਜੀ-ਹਾਂਜੀ।
ਆਵਾਜ ਆਂਉਦੀ ਪਈ ਨਾ?
ਹਾਂਜੀ-ਹਾਂਜੀ, ਆ ਰਹੀ ਐ ਜੀ।
ਹਾਂਜੀ, ਵਧੀਆ ਚੱਲਦਾ।
ਤੁਹਾਨੂੰ ਆ ਰਹੀ ਹੈ ਕਿ ਮੇਰੀ
ਹਾਂਜੀ, ਹਾਂ ਹੁਣ ਆਉਂਦੀ ਪਈ ਆਵਾਜ਼। ਪਹਿਲੇ ਕੱਟ ਹੁੰਦੀ ਪਈ ਸੀ, ਥੋੜ੍ਹੀ ਇਹਦੇ ਕਰਕੇ
ਓਕੇ ਜੀ ਓਕੇ। ਹੋਰ ਕੀ ਕਰਦੇ ਹੋ, ਤੁਸੀਂ ਰੋਟੀ ਵਗੈਰਾ ਚਾਹ ਪਾਣੀ ਹੋ ਗਿਆ ਤੁਹਾਡਾ
ਹੋ ਗਿਆ, ਚਾਹ-ਪਾਣੀ ਤਾਂ ਹੋ ਗਿਆ।
ਅੱਛਾ ਜੀ।
ਮੈਂ ਕੇ ਬੈਠਿਆ, ਬਸ ਇਵੇਂ ਹੀ ਬੈਠਿਆ ਕੁਛ ਵੇਲੇ ਹੀ ਕੰਮ ਨੀ ਕੁਛ ਨੀ ਆ।
ਅੱਛਾ-ਅੱਛਾ ਜੀ। ਹੋਰ ਸੁਣਾਓ, ਤੁਹਾਨੂੰ ਬਿਊਟੀਸਨ ਵਗੈਰਾ ਦਾ ਆਉਂਦਾ, ਥੋੜ੍ਹਾ ਬਹੁਤ ਕੁਛ
ਬਿਊਟੀਸ਼ੀਨ ਦਾ ਤਾਂ ਮੈਂ ਨਾ ਕਿਸਾਂ ਬੇਸਿਕ ਸਿੱਖਿਆ ਹੋਇਆ।
ਅੱਛਾ-ਅੱਛਾ, ਬੇਸਿਕ ਸਿੱਖਿਆ ਹੋਇਆ।
ਬੇਸਿਕ ਹੀ ਸਿੱਖਿਆ ਸੀਗਾ, ਅਸੀਂ ਬਸ
ਅੱਛਾ-ਅੱਛਾ। ਮੈਂ ਵੀ ਮਤਲਬ ਸਿੱਖ ਰਹੀ ਹਾਂ ਬਟ ਨਾ ਮੇਰਾ ਕੁਛ ਐਵੇਂ ਦਿਲ ਜਿਹਾ ਨੀ ਲੱਗ ਰਿਹਾ, ਬਿਊਟੀ ਵਗੈਰਾ ਚ ਕਿਸੇ ਫੇਸ ਨੂੰ ਹੱਥ ਲਾਉਣਾ। ਕਿਰਕ ਜੀ ਆ, ਆਈ ਡੋਟ ਨੋ ਮਤਲਬ ਮੈਨੂੰ ਨੀ ਪਤਾ ਕਿਉਂ?
ਸਹੀ ਗੱਲ ਏ, ਹੁੰਦਾ ਇਸ ਤਰ੍ਹਾਂ
ਹਾਂਜੀ-ਹਾਂਜੀ, ਕਿਸੇ ਨੂੰ, ਹੁਣ ਕਿਸੇ-ਕਿਸੇ ਦੇ ਮੂੰਹ ਤੇ ਬਹੁਤ ਜ਼ਿਆਦਾ ਪਿੰਪਲ ਹੁੰਦੇ ਨੇ ਹੈਨਾ ਫਿਰ ਆਪਣੇ ਨੂੰ ਵੀ ਥੋੜ੍ਹੀ ਕਿਰਕ ਜਿਹੀ ਆ ਜਾਂਦੀ ਆ।
ਓਹੀ-ਉਹੀ-ਉਹੀ, ਉਹਦੇ ਕਰਕੇ ਮੇਰਾ ਵੀ ਕ ਮੇਰਾ ਵੀ ਸੀ ਵਿਚਾਰ ਮੈਂ ਕਰ ਲਾਂ ਕੇ ਪਹਿਲੇ ਬੇਸਿਕ ਸਿੱਖਿਆ ਸੀ, ਹੁਣ ਵਿਚਾਰ ਸੀ ਕਰ ਲਾਂ ਅੱਗੇ ਦਾ ਕੋਰਸ ਪੂਰਾ, ਬਟ ਲੇਕਿਨ ਹੁਣ ਹਸਬੈਂਡ ਨਹੀਂ ਮੰਨਦੇ, ਉਹ ਤੇ ਨਹੀਂ ਕਰਨਾ। ਆਪਾਂ ਤੇ ਇੱਕ ਸੌ ਕੱਢਦੇ ਨੀ ਆਪਣਾ ਚ ਆਪਣੇ ਚੇ ਸ ਸਾਰਾ ਕੁਛ ਨਹੀਂ ਹੈਗਾ।
ਹਾਂਜੀ-ਹਾਂਜੀ। ਚਲੋ ਵੱਧੀਆ ਮੈਂ ਵੀ ਸੋਚਦੀ ਸੀ ਮਤਲਬ ਨਾ ਦੇਖਿਆ ਜਾਵੇ ਨਾ
ਤੁਸੀਂ ਮੇਕਅਪ ਦਾ ਸਿੱਖ ਲੋ ਨਾ , ਮੇਕਅਪ ਕਰਨਾ ਦਾ ਸਿੱਖ ਲਓ ਨਾ, ਬਰਾਈਡਲ ਜਿਸ ਤਰ੍ਹਾਂ ਹੈ।
ਹਾਂਜੀ ਮੈਂ ਉਹੀ ਸੋਚ ਰਹੀ ਸੀ ਦੇਖੋ ਕਿਉਂਕਿ ਨਾ ਹਾਂਜੀ- ਹਾਂਜੀ ਕਿਉਂਕਿ ਨਾ ਆਪ ਆਪਾਂ ਯੂ ਕੇ ਵਗੈਰਾ ਆਊਟ ਆਫ ਇੰਡੀਆ ਜਾਣੇ ਉੱਥੇ ਬਹੁਤ ਜ਼ਿਆਦਾ ਡਿਮਾਂਡ ਹੈ ਇਹ ਚੀਜ਼ਾਂ ਦੀ। ਤੇ ਮੈਂ ਵੀ ਫੇਿਰ ਉਹੀ ਸੋਚਦੀ ਕਿਤੇ ਬਾਹਰ ਜਾ ਕੇ ਦੇਖ ਲਾਂ ਮਤਲਬ ਮੇਕਅਪ ਵਗ ਮੇਕਅਪ ਸਿੱਖ ਲਾਂ ਬਸ ਜ਼ਿਆਦਾ ਬਿਊ ਟਿਊਸ਼ਨ ਨਹੀਂ ਤਾਂ ਮੇਕਅਪ ਚ ਵੀ ਬਹੁਤ ਪੈਸਾ ਹੈ ਅੱਜ ਕੱਲ੍ਹ। ਹਨਾ?
ਹਾਂਜੀ ਹਾਂ ਉਹ ਤੇ ਹੈ।
ਜੀ।
ਮੇਕਅਪ ਚ ਵਿੱਚ ਹੀ ਕਾਫੀ ਸਾਰਾ ਪੈਸਾ ਹੈ, ਜਿੰਨਾ ਤੁਸੀਂ ਫੇਸ਼ੀਅਲ ਵੈਕਸਿੰਗ ਵਗੈਰਾ ਚ ਨਹੀਂ ਕਰਦੇ ਨਾ ਜਿੰਨਾ ਮੇਕਅਪ ਚ ਆ ਜਾਂਦਾ ਪੈਸਾ।
ਹਾਂਜੀ-ਹਾਂਜੀ, ਸਹੀ ਕਿ ਉਈ ਐਚ ਡੀ ਮੇਕਅੱਪ ਵਗੈਰਾ ਹੋ ਗਿਆ। ਅੱਜ ਕੱਲ੍ਹ ਤਾਂ ਮੇਕਅਪ ਚ ਵੀ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਜੀ।
ਬਹੁਤ ਮੇਕਅਪ ਆ ਗਿਆ, ਉਹਨਾਂ ਦੇ ਨਾ ਹੀ ਇੰਨੇ ਵੱਖਰੇ-ਵੱਖਰੇ ਨਾਂ ਨੇ ਕੀ ਬੋਲਿਆ। ਅੱਜ ਕੱਲ ਬੋਲਦੇ ਨਾ ਹੌਲੀਵੁਡ। ਬੋਲੀਵੁੱਡ ਦੇ ਵਿੱਚ ਨਾ ਮੇਕਅਪ ਤੋਂ ਬਿਨਾਂ ਤਾ ਹੁੰਦਾ ਹੀ ਨਹੀਂ ਹੈ, ਗੁਜ਼ਾਰਾ ਹੀ ਨਹੀਂ ਹੈ।
ਹਾਂਜੀ-ਹਾਂਜੀ ਸਹੀ ਹੈ, ਮੈਨੂੰ ਮਤਲਬ ਨਾ ਮੈਨੂੰ ਪਹਿਲੇ ਤੋਂ ਸ਼ੌਂਕ ਹੈ ਮੈਂ ਡਰਾਇੰਗ ਵਗੈਰਾ ਕੱਢਣ ਦਾ ਹੁਣ ਜਿਵੇਂ ਦੇਖੋ। ਅ ਹੈਲੋਵਨ ਡੇ ਵਗੈਰਾ ਆ ਜਾਂਦੇ ਨੇ ਭੂਤਾਂ ਵਗੈਰਾ ਦੇ ਤੁਹਾਨੂੰ ਪਤਾ ਹੀ ਹੋਣਾ।
ਹਾਂਜੀ-ਹਾਂਜੀ-ਹਾਂਜੀ।
ਜ਼ਿਆਦਾ ਸ਼ੌਕ ਮਤਲਬ ਮੈਂ ਭੂਤਾਂ ਦੇ ਡਿਜਾਈਨ ਕਰਨੇ ਮਤਲਬ ਮੈਨੂੰ ਆਦਤ ਹੈ ਪਹਿਲਾਂ ਤੋਂ ਸ਼ੌਕ ਕੋਈ ਆਪਾਂ ਕਰ ਵੀ ਲੈਣੇ ਹਾਂ, ਰਾਈਟ? ਤੇ ਮੈਂ ਨਾ ਉਹ ਚੀਜ਼ਾਂ ਕਰ ਲੈਣੀ ਆ ਬਟ ਕਦੇ ਮੈਂ ਮੇਕਅਪ ਨੂੰ ਹੱਥ ਨਹੀਂ ਪਾਇਆ।
ਓਕੇ-ਓਕੇ ਨਹੀਂ ਮੇਰਾ ਵੀ ਹਿੱਸਾ ਹੈ ਮੈਂ ਡਰੋਇੰਗ ਕ੍ਰਿਕੇਟ ਦਾ ਮੈਨੂੰ ਵੀ ਸ਼ੌਕ ਹੈਗਾ ਬਹੁਤ ਹੇ, ਲੇਕਿਨ ਮੇਕਅਪ ਦੇ ਵਿੱਚ ਮੇਕਅਪ ਤੋਂ ਥੋੜਾ ਕਿਸਰਾ ਚੱਲਦਾ ਲੇਕਿਨ ਜੋ ਫੇਸ਼ੀਅਲ ਵੀ ਕਦੋਂ ਨੀ ਕੀਤਾ।
ਹਾਂਜੀ-ਹਾਂਜੀ ਸਹੀ ਕਿਹਾ।
ਕਿ ਮੇਰੀ ਭੂਆ ਸਿੱਖ ਆ ਮੇਰੀ ਭੂਆ ਕਰਦੀ ਬੰਬੇ ਚ ਕਰਦੇ ਨੇ ਉਹ ਪਾਰਲਰ ਦਾ ਲੇ ਉਹ ਬੋਲਦੇ ਮੈਂ ਸਿਖਾ ਦਾਂਗੀ, ਤੈਨੂੰ ਲੇਕਿਨ ਹੁਣ ਮਨ ਹੀ ਨਹੀਂ ਮੰਨਦਾ, ਹੁਣ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਤੇ ਸਾਰਾ ਹੀ ਬੋਲਦੇ ਨਾ ਜੋ ਇੰਟਰਸਟ ਸੀਗਾ ਉਹ ਸਾਰਾ ਹੀ ਖਤਮ ਹੋ ਚੁੱਕਿਆ ਹੁਣ।
ਸਹੀ ਕਿਹਾ ਵਿਆਹ ਤੋਂ ਪਹਿਲੇ-ਪਹਿਲੇ ਜੇ ਸ਼ੌਂਕ ਹੁੰਦੇ ਆ ਕਰ ਲੈਣੀ ਚਾਹੀਦੀ ਆ ਬਾਅਦ ਚ ਦਾ ਕੁਛ ਨਹੀਂ ਹੁੰਦਾ ਪੂਰਾ।
ਓਹੀ-ਓਹੀ ਸਹੀ ਗੱਲ ਏ। ਬਹੁਤ ਮੁਸ਼ਕਿਲ ਆਉਂਦੀ ਹੇ, ਮ ਕਿਸੇ ਨਾ ਆਪਾਂ ਆ ਨਾ ਸੋਚਦੇ ਹਾਂ ਆਪਾਂ ਕਰ ਲਾਂਗੇ ਚਲੋ ਵਿਆਹ ਤੋਂ ਬਾਅਦ ਵੀ ਹੋ ਜਾਂਦਾ।
ਹਾਂਜੀ। ਹਾਂਜੀ ਸਹੀ ਕਿਹਾ ਮਤਲਬ ਮੇਰੇ ਵੀ ਕਰ ਦੇ ਮੈਨੂੰ ਹੁਣ ਤੋਂ ਹੀ ਕਹਿੰਦੇ ਤ ਮਨ ਏਕ ਮਤਲਬ ਕਰ ਲਾ ਉਹ ਕਰ ਲਾ ਹਨਾ ਕੀ ਪਤਾ ਅੱਗੇ ਜਾ ਕੇ ਤੈਨੂੰ ਸਹੁਰਾ ਪਰਿਵਾਰ ਕਿਵੇਂ ਮਿਲੇ ਕੁਛ ਕਰਨ ਨੀ ਨਾ ਦਵਨ।
ਸਹੀ ਗੱਲ ਐ ਪਤਾ ਨਹੀਂ ਹੁੰਦਾ ਨਾ, ਹੁਣ ਤਾਂ ਅੱਜ ਕੱਲ੍ਹ ਤਾਂ ਕਿਵੇਂ ਕਿਸ ਕਿਸੀ ਕਾ ਬੋਲਣਾ ਕੁੱਛ ਪਤਾ ਨਹੀਂ ਏ, ਕੋਈ ਅੱਛੇ ਵੀ ਹੋ ਜਾਂਦੇ। ਕੋਈ ਹੈ ਇਸ ਸਾਲ ਦੇ ਕੋਈ ਦੇ ਵੀ ਦਿੰਦੇ ਕਰਨ ਵਾਸਤੇ ਚਲੋ ਕਰ ਲਓ ਤੁਸੀਂ ਤੁਹਾਡਾ ਜੋ ਇੱਛਾ ਹੈਗੀ। ਬਟ ਕੋਈ ਕੋਈ ਹੁੰਦਾ ਜਿਹੜਾ ਖੁਦ ਨੂੰ ਪਸ ਨਹੀਂ ਤਾਂ ਫਿਰ ਉਹ ਬੋਲਦਾ ਤੁਸੀਂ ਵੀ ਨਾ ਕਰੋ।
ਅੱਛਾ-ਅੱਛਾ ਚਲੋ ਵੱਧੀਆ।
ਉਹਦੇ ਕਰਕੇ ਅ ਤੁਹਾਡਾ ਚਾਹ ਪਾਣੀ ਹੋ ਗਿਆ। ਚਾਹ ਪਾਣੀ ਹੋ ਗਿਆ ਤੁਹਾਡਾ ਹੁਣ ਦਾ।
ਹਾਂਜੀ ਹੱਲੇ ਮੈਂ ਹੁਣੇ ਰੋਟੀ ਖਾ ਕੇ ਹਟੀ ਆ ਦੁਪਹਿਰੇ ਮੈਂ ਰੋਟੀ ਨਹੀਂ ਖਾਦੀ ਸੀ। ਸਵੇਰ ਨਾਸ਼ਤਾ ਲੇਟ ਹੋਇਆ, ਉੱਠੇ ਲੇਟ ਆ। ਤੇ ਫਿਰ ਹੁਣ ਇ ਰੋਟੀ ਖਾ ਕੇ ਹਟੀ ਆਂ, ਹੱਲੇ ਮੈਂ ਮੰਮਾ ਨੂੰ ਕਿਹਾ ਥੋੜੇ ਠਹਿਰ ਕੇ ਚਾਹ ਬਣਾਇਓ ਇੰਨੀ ਛੇਤੀ ਨਹੀਂ ਪੀਤੀ ਤੇ ਜਾਂਦੀ ਫਿਰ ਚਾਹ
ਸਹੀ ਗੱਲ ਹੈ ਹੁਣ ਰੋਟੀ ਖਾਦੀ ਤੋਂ ਫਿਰ ਤੋਂ ਰਾਤ ਦੀ ਰੋਟੀ ਕਦੋਂ ਖਾਓਗੇ।
ਹ ਰਾਤ ਦੀ ਰੋਟੀ ਦਾ ਕੁਛ ਟਾਈਮ ਨਹੀਂ ਕਦੇ ਗਿਆਰਾਂ ਵੱਜ ਜਾਂਦੇ ਆ ਕਦੇ ਬਾਰਾਂ ਵੱਜ ਜਾਂਦੇ ਆ।
ਹਨਾ ਤੇ ਉਹ ਫਿਰ ਤੇ ਬਹੁਤ ਮੁਸ਼ਕਿਲ ਹੁੰਦਾ ਨਾ ਓ ਆਏ ਦੇ ਸਨ ਟਾਈਮ ਟੂ ਟਾਈਮ ਖਾਲੋ
ਹਾਂਜੀ -ਹਾਂਜੀ ਰੋਜ਼ ਦਾ ਮਤਲਬ ਟਾਈਮ ਟ ਟਾਈਮ ਹੋ ਜਾਂਦੀ ਹੈ ਬਟ ਨਾ ਅੱਜ ਥੋੜ੍ਹੇ ਲੇਟ ਹੋ ਗਏ ਅੱਜ ਮੇਰਾ ਉੱਠਣ ਦਾ ਹੀ ਟਾਈਮ ਬਹੁਤ ਵਿਗੜ ਗਿਆ। ਰਾਤੀ ਮੈਂ ਜਾ ਕੇ ਚਾਰ ਵਜੇ ਕੁੱਛ ਸੁੱਤੀ ਆ।
ਅੱਛਾ ਉਹੀ ਹੁੰਦਾ ਇਸ ਤਰ੍ਹਾਂ ਕਦੋਂ-ਕਦੋਂ ਹੁੰਦਾ ਰਾਤੀ ਕਦੋਂ ਨੀਂਦ ਨਹੀਂ ਆਈ ਤਾਂ ਫਿਰ ਸਵੇਰੇ ਉੱਠਣ ਦਾ ਮਨ ਨਹੀਂ ਕਰਦਾ।
ਹਾਂਜੀ
ਅੱਜ ਵੀ ਅਸੀਂ ਵੀ ਲੇਟ ਉੱਠੇ ਹਾਂ ਕਿਉਂਕਿ ਅੱਜ ਸਾਡੀ ਮੇਰੀ ਕੁੜੀ ਨੂੰ ਛੁੱਟੀ ਸੀਗੀ। ਸਕੂਲ ਦੀ ਤ ਲੇਟ ਹੋ ਗਿਆ ਸਾਨੂੰ ਵੀ ਅੱਜ
ਅੱਛਾ ਜੀ
ਉਹਦੇ ਕਰਕੇ ਫਿਰ ਮੈਨੇ ਸਵੇਰੇ ਸਾਰਾ ਲੇਟ ਫਿਰ ਉਹਦਾ ਬਾਰਾਂ ਵਜੇ ਟਿਊਸ਼ਨ ਸੀਗਾ ਗਿਆਰਾਂ ਸਾਢੇ ਗਿਆਰਾਂ ਤੋਂ ਅਸੀਂ ਬ ਗਿਆਰਾਂ ਵਜੇ ਉਠਾਇਆ ਉਹਨੂੰ ਮੈਂ ਚਲੋ ਉੱਠ ਜਾਵਾ ਹੁਣ ਟੁਸ ਟਊਸ਼ਨ ਦਾ ਟਾਈਮ ਹੋ ਗਿਆ ਹੁਣ ਤਾਂ।
ਕਿ ਹੋਵੇ ਜੇ ਥੋੜਾ ਲੇਟ ਹੀ ਉੱਠ ਜੀਏ।
ਓਹੀ ਹੋਈ ਲੇਕਿਨ ਫਿਰ ਕਿੱਸਾ ਨਾ ਹੋਰ ਰੋ ਟਾਈਮ ਖ਼ਰਾਬ ਮਤਲਬ ਉਹਨਾਂ ਦਾ ਰੂਟੀਨ ਖ਼ਰਾਬ ਹੋ ਜਾਂਦਾ ਹੈ।
ਸਹੀ ਕਿਹਾ।
ਉਹਦੇ ਕਰਕੇ ਬਾਕੀ ਤੋਂ ਕੁਛ ਨਹੀਂ ਰੂਟੀਨ ਖਰਾਬ ਹੋ ਜਾਣ ਤਾਂ ਸਵੇਰੇ ਉਠਣ ਦਾ ਜੋ ਆਦਤ ਹੈ ਨਾ ਅੱਛੀ ਰਹਿੰਦੀ ਫ ਜਦ ਸਕੂਲ ਦਾ ਟਾਈਮ ਆਉਂਦਾ ਨਾ ਫਿਰ ਬਹੁਤ ਮੁਸ਼ਕਿਲ ਹੋ ਜਾਂਦੀ
ਵੈਸੇ ਮੇਰਾ ਵੀ ਮਤਲਬ ਸਕੂਲ ਟਾਈਮ ਚ ਏਦਾਂ ਹੀ ਹੁੰਦਾ ਸੀ ਮਤਲਬ ਪਹਿਲੇ ਅਸੀਂ ਦੇਖਣਾ ਨਾ ਕਦੋਂ ਸੰਡੇ ਆਉ ਕਦੋਂ ਸੰਡੇ ਆਉ ਫਿਰ ਸੰਡੇ ਜਿਸ ਦਿਨ ਸੈਟਰਡੇ ਦੀ ਰਾਤ ਉਸ ਦਿਨ ਦੂਜੇ ਦਿਨ ਖੁਸ਼ੀ ਹੋਣੀ ਕੱਲ੍ਹ ਸੰਡੇ ਆ ਕੱਲ ਛੇ ਮਤਲਬ ਇਕਦਮ ਲੇਟ ਉੱਠਾਂਗੇ ਆਰਾਮ ਨਾਲ। ਫਿਰ ਉਹ ਇੱਕ ਦਿਨ ਲੇਟ ਉੱਠਦੇ ਸੀ ਤੇ ਫੇਿਰ ਉਹ ਆਦਤ ਹੀ ਪੈ ਜਾਂਦੀ ਸੀ ਲੇਟ ਉੱਠਣ ਦੀ।
ਨਹੀਂ ਸਹੀ ਗੱਲ ਹੈ ਉਹ ਆਦਤ ਹੋ ਜਾ ਨਾ ਫਿਰ ਤਾਂ ਬਹੁਤ ਮੁਸ਼ਕਿਲ ਹੋ ਜਾਂਦਾ। ਨਹੀਂ ਕਿਸੇ ਹੁਣ ਸਵੇਰੇ ਜਲਦੀ ਉੱਠ ਉਠਾ ਤਾ ਨਾ ਫਿਰ ਰਾਤੀ ਜਲਦੀ ਸੋ ਜਾਏਗੀ, ਤੇ ਉਹੀ ਆਦਤ ਉਸਨੂੰ ਪੈ ਜਾਣੀ ਫਿਰ ਉਹਦੇ ਕਰਕੇ ਖਤਾ ਹੀ ਸੀ ਉਹਨੂੰ ਟੀਚਰ ਵੀ ਉਹੀ ਬੋਲਦੀ ਸੀ ਕਿ ਮੈਂ ਛੁੱਟੀ ਤੇ ਮੈਂ ਦੁਪਹਿਰੇ ਲੈ ਲਾਂਗੀ। ਟਿਊਸ਼ਨ ਨਾ ਫਿਰ ਸ਼ਾਮ ਦਾ ਟੈਂਨਸ਼ਨ ਨਹੀਂ ਹੋਣਾ।
ਹਾਂਜੀ ਹੋਰ ਤੁਹਾਡੇ ਸਕੂਲ ਲਾਈਫ ਕਿਵੇਂ ਸੀ, ਮੈਨੂੰ ਉਹ ਦੱਸ ਦੋ?
ਸਾਡੀ ਤੋਂ ਉਸ ਟਾਈਮ ਤੇ ਜਦੋਂ ਤੁਸੀਂ ਦੇਖ ਲਓ ਹੁਣ ਉਸ ਟਾਈਮ ਦਾ ਤਾਂ ਜ਼ਮਾਨਾ ਕਿਸ ਤਰ੍ਹਾਂ ਸੀਗਾ। ਪੈਰੈਂਟਸ ਪੈਦਲ ਤਾਂ ਅਲਾਊਡ ਹੀ ਨਹੀਂ ਕਰਦੇ ਸੀ ਕਿੱਥੇ ਬਾਹਰ ਜਾਣਾ।
ਹਾਂਜੀ ਇਹ ਤਾਂ ਗੱਲ ਹੈ।
ਹੁਣ ਤੋਂ ਵੀ ਸਾਰੇ ਘੁੰਮ ਫਿਰ ਲੈਂਦੇ। ਉਸ ਟਾਈਮ ਦੇਖੋ ਬਿਲਕੁਲ ਨਹੀਂ ਸੀਗਾ।
ਸੀ ਇੰਨੀ ਬੱਚਿਆਂ ਨੂੰ ਬਟ ਹੁਣ ਬਹੁਤ ਜ਼ਿਆਦਾ ਫਰੀਡਮ ਮਿਲ ਗਈ ਆ।
ਇਹ ਹੋ ਜਾ
ਹਾਂਜੀ
ਹੁਣ ਚਲੋ ਤੁਸੀਂ ਬੱਚੇ ਅਗਰ ਕੰਮ ਤੁਸੀਂ ਬੋਲਦੋ ਬਸ ਨਹੀਂ ਇਹ ਚੀਜ਼ ਨਹੀਂ ਕਰਨੀ ਉਹ ਕੰਦਾ ਅਸੀ ਇਹੀ ਕਰਨੀ।
ਹਾਂਜੀ-ਹਾਂਜੀ
ਉਹਨਾਂ ਦਾ ਇਹ ਰਹਿੰਦਾ, ਕਿ ਤੁਸੀਂ ਸਾਨੂੰ ਉਹ ਚੀਜ਼ ਤੋਂ ਨਾ ਰੋਕੋ ਜੋ ਅਸੀਂ ਕਰਨੀ ਹੈ।
ਸਹੀ ਕਿਹਾ ਅੱਜ ਕੱਲ੍ਹ ਤਾਂ ਬ ਪਹਿਲੇ ਤਾਂ ਸਾਡੇ ਸਕੂਲ ਚ ਬਰਡੇ ਹੁੰਦਾ ਸੀ ਤੇ ਮਤਲਬ ਬਸ ਅ ਮਤਲਬ ਜੀਦਾ ਪੱਟੇ ਹੁੰਦਾ ਸੀ ਉਹ ਚੋਕਲੇਟ ਵਗੈਰਾ ਵੰਡ ਦਿੰਦੇ ਸੀ ਬਸ ਗੱਲ ਖ਼ਤਮ। ਹੁਣ ਤਾਂ ਬੱਚਿਆਂ ਦੇ ਮਾਂ ਪਿਓ ਸਕੂਲ ਚ ਕੇਕ ਲੈ ਕੇ ਆਉਂਦੇ ਨੇ ਬਹੁਤ ਕੁਛ ਕਰ ਦਿੰਦੇ ਨੇ।
ਹਾਂਜੀ ਉਹ ਤੋ ਹੈ ਲੇਕਿਨ ਕੋਈ-ਕੋਈ ਸਕੂਲ ਚ ਕਿਸ ਤਰ੍ਹਾਂ ਨਾ ਕਿਵੇਂ ਨਾ। ਅਲਾਉਡ ਨਹੀਂ ਕਰਦੇ ਕੇਕ ਦਾ ਨਾ, ਹੁਣ ਇਹਨਾਂ ਦੇ ਸਕੂਲ ਚ ਵੀ ਪਹਿਲੇ ਸੀਗਾ। ਬਟ ਫਿਰ ਪੇਰੈਂਟਸ ਨੇ ਕੰਪਲੈਂਟ ਕੀਤੀ ਕੀ ਸਾਨੂੰ ਨਾ ਕੋਈ-ਕੋਈ ਇਹਨਾਂ ਦੀ ਹਿੰਮਤ ਨੀ ਹੁੰਦੀ ਇਨਾ ਸਭ ਕਰਨ ਦੀ। ਬੱਚੇ ਕਿਸ ਤਰ੍ਹਾਂ ਇੱਕ ਦੂਜੇ ਨੂੰ ਦੇਖ ਕੇ ਨਾ ਫਿਰ ਉਹ ਬੋਲਦੇ ਸਾਨੂੰ ਵੀ ਐਸਾ ਹੀ ਕਰਨਾ ਹੈ, ਤੇ ਹੁਣ ਪੈਰੈਂਟਸ ਥੋੜੀ ਕਰ ਸਕਦੇ ਏ ਚੀਜ਼ਾਂ ਕਿੳਕਿ ਉਹਨਾਂ ਨੇ ਮੀਟਿੰਗ ਚ ਬੋਲਿਆ ਸੀ ਪੇਰੈਂਟਸ ਨੇ ਕਿ ਤੁਸੀਂ ਸੀ ਨੋਰਮਲ ਜਿਸ ਤਰ੍ਹਾਂ ਫਰੂਟ ਹੁੰਦਾ ਹੈ, ਚੋਕਲੇਟਸ ਤੁਸੀਂ ਅਲਾੳਡ ਹੀ ਨਾ ਕਰੋ ਬੱਚਿਆਂ ਨੂੰ। ਕਿ ਤੁਹਾਡਾ ਬਰਡੇ ਏ ਤੇ ਤੁਸੀਂ ਚੋਕਲੇਟ ਲੈ ਕੇ ਆਓ, ਤੁਸੀਂ ਡਾਰੇੱਕਟ ਉਹਨਾ ਨੂੰ ਬੋਲੋ ਕੋਈ ਫਰੂਟ ਵੰਡ ਦੇਣ, ਕਲਾਸਰੂਮ ਸਟੂਡੈਂਟ ਨੂੰ ਜਿਸ ਤਰ੍ਹਾਂ ਐੱਪਲ ਹੈ, ਕੋਈ ਫਰੂਟ ਬਨਾਨਾ ਹੈਗਾ, ਉਸ ਤਰ੍ਹਾਂ ਕੋਈ ਚੀਜ਼ਾਂ ਦੋ। ਸਹੀ ਗੱਲ ਉਹਨਾਂ ਦੀ ਵੀ ਗਲ ਸਹੀ ਏ ਕਿਉਂਕਿ ਹੈਲਦੀ ਫਰੂਟ ਹੈਲਦੀ ਹੈ ਨਾ ਉਹ ਵੀ, ਚਾੱਕਲੇਟ
ਚੋਕਲੇਟਾਂ ਨਾਲ ਦੰਦ ਹੀ ਖ਼ਰਾਬ ਹੋਣੇ ਆ ਹੋਰ ਤਾਂ ਕੁਛ ਨੀ ਹੋਣ ਆਲਾ।
ਤੋ ਇਹਨਾਂ ਦੇ ਸਕੂਲ ਚ ਤੇ ਹੁਣ ਕੰਪਲਸਰੀ ਕਰਤਾ ਇਹਨਾਂ ਨੇ।
ਚਲੋ ਵਧੀਆ ਫੇਰ ਤਾਂ ਮਤਲਬ ਫਰੂਟਸ ਨਾਲ, ਫਰੂਟਸ ਖਾਣ ਨਾਲ ਮਤਲਬ ਵਧੀਆ ਵੀ ਲੱਗਦਾ ਤੇ ਮਤਲਬ ਸਬ ਬੋਡੀ ਲਈ ਵੀ ਬਹੁਤ ਸਹੀ ਨੇ।
ਉਹੀ ਉਹੀ, ਹੁਣ ਅਸੀਂ ਅਸੀਂ ਉਹ ਕਦੇ ਨੇ ਉਹਨਾ ਨੂੰ ਉਸਦੇ ਬਰਡੇ ਤੇ ਅਸੀਂ ਚੋਕਲੇਟ ਦਿੰਦੇ ਹੀ ਨੀ ਆ। ਅਸੀਂ ਹੁਣ ਸ ਫਰੂਟਸ ਦਾ ਚਲਾ ਜਾਂਦਾ ਐਪਲ ਦੇ ਦੋ ਜਾਂ ਬਨਾਨਾ ਦੇ ਦੋ। ਸਾਰੇ ਪਿਆਰੇ ਬੱਚਿਆਂ ਨੂੰ ਜੀ, ਉਹ ਦੇਨੇ ਆ। ਅੱਜ ਕੱਲ੍ਹ ਬੱਚਿਆਂ ਦੇ ਦੰਦ ਦੇਖਲੋ ਤੁਸੀਂ, ਕਿੰਨੇ ਖ਼ਰਾਬ ਹੋ ਜਾਂਦੇ ਨੇ। ਅੱਜ ਕਲ ਇਸ ਤਰ੍ਹਾਂ ਦੰਦ ਹੋ ਹੀ ਜਾਂਦੇ ਫਿਰ ਸਾਰਿਆਂ ਦੇ, ਕੀ ਪੁੱਛੋ ਨਾ ਕਿ ਮਤਲਬ ਬੰਦੇ ਬੱਚੇ ਕੀ ਕਰੇ, ਕੀ ਨਾ ਕਰੇ
ਹੁਣ ਤੋਂ ਹੀ ਸੋਚ ਕੋਈ ਬੋਲਿਆ ਨਾ ਦੁਧ ਦੇ, ਦੁੱਧ ਦੇ ਦੰਦ ਹੁੰਦੇ ਆ ਨਾ ਜਿਹੜੇ ਆਏ, ਉਹੀ ਇਸ ਤਰ੍ਹਾਂ ਕਾਲੇ ਹੁੰਦੇ ਪਏ। ਕੀੜਾ ਲੱਗਦਾ ਪਯਾ।
ਤੁਸੀਂ ਬੱਚੇ ਦੀ ਗੱਲ ਕਰਦੇ ਹੋ, ਮੇਰੇ ਆਪ ਦੇ ਤਿੰਨ ਦੰਦ ਖਰਾਬ ਨੇ। ਰੂਟ ਕੈਨਲ ਹੋਇਆ ਹੋਇਆ ਜੀ।
ਉਹ ਤਾਂ ਗੱਲਬਾਤ ਠੀਕ ਹੈ ਤੁਹਾਡੀ, ਤੁਸੀਂ ਤਾਂ ਚਲੋ ਵੱਡੇ ਹੋ, ਹੁਣ ਤੋਂ ਛੋਟਿਆਂ ਬੱਚਿਆਂ ਨੂੰ ਕਿਸ ਤਰਾਂ ਰੂਟ ਕਨਾਲ ਕਰਨਾ ਬੜਾ ਔਖਾ ਹੈ ਨਾ।
ਹਾਂਜੀ ਉਹ ਕਰਾਉਂਦੇ ਵੀ ਨੀ, ਸਹੀ ਗੱਲ ਏ, ਸਹੀ ਗੱਲ ਏ।
ਨਹੀ ਕਰਵਾਂ ਦੇ ਇਹਦੇ ਕਰਕੇ ਤ ਕਿਸ ਥੋੜਾ, ਹੁਣ ਮੇਰੀ ਕੁੜੀ ਦਾ ਇੱਕ ਹੋਇਆ ਥੋੜਾ ਜਾ ਲੇਕਿਨ ਉਹ ਬਿਲਕੁਲ ਹੱਥ ਹੀ ਨਹੀਂ ਲਗਾਣ ਦਿੰਦੀ ਹੈ। ਡਾਕਟਰ ਕੋਲ ਲੇ ਲੇ ਕੇ ਜਾਓ ਤਾਂ ਬੋਲ ਚਿੱਕਾ ਜੋ ਚਿੱਕਾ ਮਾਰਦੀ ਹੈ, ਡਾਕਟਰ ਬੋਲਦਾ ਕਿ ਤੁਸੀਂ ਉਸਨੂੰ ਥੋੜ੍ਹਾ ਇੰਜੈਕਸ਼ਨ ਦੇ ਕੇ, ਬੇਹੋਸ਼ ਕਰਕੇ ਫਿਰ ਹੀ ਕਰਨਾ ਪੈਣਾ।
ਅੱਛਾ- ਅੱਛਾ, ਹਾਂਜੀ ਮਤਲਬ ਤਕਲੀਫ਼ ਬਹੁਤ ਹੁੰਦੀ ਹੈ ਜਦੋ ਉਹ ਇੰਜੈਕਸ਼ਨ ਲਾਉਂਦੇ ਨੇ।
ਹਾਂ ਨਾ ਵਹੀ, ਉਹਦੇ ਕਰਕੇ ਤਾਂ ਫੇਰ ਮਤਲਬ ਹੁਣ ਮੈਂ ਸੋਚ ਰਹੀ ਹਾਂ ਕੀ ਕਰਾਂ, ਕੀ ਸੋਚ ਰਹੇ ਹੋਸੀਂ ਕੀ ਕਰਨੇ, ਕਿਉਂਕਿ ਉਹ ਅੱ ਦਾੜ ਹੈਗੀ ਹੈ ਨਾ
ਹਾਂਜੀ- ਹਾਂਜੀ- ਹਾਂਜੀ ਦਾੜ ਤਾਂ ਮੁੜ ਕੇ ਆਉਂਦੀ ਵੀ ਨੀ, ਇੱਕ ਟਾਈਮ ਨਿਕਲ ਗਈ ਜੇ।
ਉਹਦੇ ਕਰਕੇ ਉਹੀ ਟੈਨਸ਼ਨ ਹੈਗਾ, ਤੇ ਹੁਣ ਉਹ ਅਸੀਂ ਸੋਚ ਰਹੇ ਹਾਂ ਕਿ ਉਸਨੂੰ ਕੀ ਕਰੇ ਕਿਸ ਤਰ੍ਹਾਂ ਪਏ ਕਰੇ ਹੁਣ ਉਹ ਛੋਟੀ ਵੀ ਹੈਗੀ ਹੈ, ਉਹਨੂੰ ਸਮਝ ਤਾਂ ਹੁਣ ਤਾਂ ਹੈਗੀ ਹੈ, ਲੇਕਿਨ ਕਿਓਂ ਉਹ ਜਦੋਂ ਉਹ ਪਾਉਂਦੇ ਨਾ ਸਾਫ਼ ਕਰਨ ਵਾਸਤੇ ਮਸ਼ੀਨ ਜੀ ਔ ਉਹਦੇ ਚ ਉਹ ਡਰ ਜਾਂਦੀ ਹੈ ਮਸ਼ੀਨ ਦੇਖ ਕੇ
ਹਾਂਜੀ ਉਹ ਡਰ ਜਿਹਾ ਲੱਗਦਾ ਉਹ ਸਾਹਮਣੇ ਇੱਕ ਤਾਂ ਸੀਟ ਵਗੈਰਾ ਹੁੰਦੀ ਏ, ਉਹ ਸਾਹਮਣੇ ਡਾਕਟਰ ਹੋਵੇ ਤਾਂ ਡਰ ਹੀ ਲੱਗਦਾ।
ਔਹੀ ਔਹੀ ਔਰ ਕਿਸ ਤਰ੍ਹਾਂ ਇੱਕ ਮੋਸ਼ੀ ਹੁੰਦੀ ਨਾ, ਉੱਥੇ ਜਿਹੜੀ ਕੰਮ ਕਰਦੀ ਨਾਲ ਉਹਨਾਂ ਦੇ ਸਿਸਟਰ ਉਹ ਹੱਥ- ਪੈਰ ਪੱਕੜ ਪਕੜ ਲੈਂਦੇ, ਡਾਕਟਰ ਜਬਰਦਸਤੀ ਕਰਦਾ, ਉਹਦੇ ਚ ਬੱਚਾ ਹੋਰ ਹੋ ਜਾਂਦਾ ਰੋ ਰੋ ਕੇ
ਸਹੀ ਕਹਿਆ।
ਮੇ ਮੇਰੀ ਕੁੜੀ ਤਾਂ ਬੜੀ, ਖ਼ਰਾਬ ਉਹ ਤਾਂ ਬਹੁਤ ਚਿੱਕਾ ਮਾਰਾ, ਸਾਨੂੰ ਮੇਰਾ ਮੈਨੂੰ ਹੀ ਅੱਛਾ ਨੀ ਲੱਗਿਆ, ਫਿਰ ਮੈਂ ਡਾਕਟਰ ਨੂੰ ਬੋਲਤਾ ਰਹਿੰਦਾ ਤੁਸੀ ਨਾ ਕਰੋ, ਮੇਰਾ ਹੀ ਦਿਲ ਕਿਸਾਂ ਤਾਂ ਹੋਈ ਜਾਂਦਾ ਪਿਆ। ਉਹ ਰੋਈ ਜਾ ਰਹੀ ਹੈ ਤਾਂ, ਡਾਕਟਰ ਬੋਲੇ ਤੁਸੀਂ ਨਾ ਦੇਖੋ ਉਹ ਮੈਨੂੰ ਬੋਲਦਾ, ਤੁਸੀਂ ਚਲੇ ਜਾਓ ਬਾਹਰ, ਅਸੀਂ ਕਰ ਲਾਂਗੇ, ਤੁਸੀਂ ਟੈਨਸ਼ਨ ਨਾ ਲੋ। ਮੈਂ ਨਾ ਅਰੇ, ਉਹਦੀ ਬਾਹ ਬਾਹਰ ਤੱਕ ਆਵਾਜ ਆਈ ਜਾਂਦੀ ਪਈ।
ਅੱਛਾ ਜੀ, ਹਾਂਜੀ ਹੁਣ ਤਾਂ ਮਾਵਾਂ ਤੋਂ ਨੀ ਦੇਖੇ ਜਾਂਦੇ ਬੱਚੇ
ਨਹੀਂ ਦੇ ਕੇ ਜਾਂਦੇ ਸੀ ਤੁਸੀਂ।
ਹਾਂਜੀ। ਚਲੋ ਵੈਸੇ ਮੇਰੇ ਨਾ ਕੰਮ ਆ ਗਿਆ ਮੈਂ ਤੁਹਾਨੂੰ ਬਾਅਦ ਚੋਂ ਕਾਲ ਕਰਾਂ।
ਹਾਂਜੀ। ਹਾਂ ਚਲੇਗਾ ਓਕੇ, ਸਤਿ ਸ਼੍ਰੀ ਅਕਾਲ ਜੀ।